ਹੋਰ ਸਸਤੀ
ਸਤਿ ਸ੍ਰੀ ਅਕਾਲ ਕੀ ਹਾਲ ਨੇ ਤੁਹਾਡੇ-
ਵਧੀਆ ਤੁਸੀਂ ਠੀਕ ਹੋ-
ਹਾਂਜੀ ਅਸੀਂ ਠੀਕ ਹਾਂ ਤੁਸੀਂ ਦਸੋ ਸਭ ਵਧੀਆ- ਸਭ ਵਧੀਆ ਤੁਸੀਂ ਦਸੋ ਘਰ ਸਭ ਕਿੱਦਾਂ -
ਘਰ ਸਭ ਬਹੁਤ ਵਧੀਆ ਕੀ ਕਰ ਰਹੇ ਹੋ ਤੁਸੀਂ-
ਮੈ ਨਾ ਸਵੇਰ ਦੀ ਉਠੀ ਹੋਈ ਸੀ ਆਪਣੇ ਕਮ ਕੁਮ ਕਰ- ਕਿ ਹੁਣ ਬੈਠੀ ਸੀ ਥੋੜਾ ਜਿਹਾ ਤਾਂ ਮੈ ਸੋਚਿਆ ਚਲੋ ਮੈ ਤੁਹਾਡੇ ਨਾਲ- ਗੱਲ ਕਰ ਲਾਂ ਉਨੇ 'ਚ ਤੁਹਾਡਾ ਹੀ ਫੋਨ ਆ ਗਿਆ-
ਅੱਛਾ- ਅੱਛਾ ਉਹ ਮੈਂ ਵੀ ਯਾਦ ਕਰੀ ਸੀ ਮੈ ਕਿਹਾ ਕਾਫੀ ਦਿਨ ਹੋ ਗਏ ਭਾਬੀ ਜੀ ਨਾਲ ਗੱਲ ਨਹੀ ਹੋਈ- ਵੀ ਮੈ ਕਿਹਾ ਚਲ ਮੈਂ ਭਾਬੀ ਜੀ ਨਾਲ ਗੱਲ ਕਰਾਂ ਕਾਫ਼ੀ ਦਿਨ ਹੋ ਗਏ ਨੇ-
ਚਲੋ ਸ਼ੁਕਰ ਤੁਹਾਨੂੰ ਯਾਦ ਤਾਂ ਇਹ ਵੀ ਗੱਲ ਕਰ ਲਈ ਹੁੰਦੀ ਹੈ। ਕਿਸੇ ਨਾਲ-
ਨਹੀਂ-ਨਹੀਂ ਪਵਨੂਰ ਠੀਕ ਹੈ ਪਵਨੂਰ ਦੀ ਤਬੀਅਤ ਠੀਕ ਹੈ।
ਪਵਨੂਰ ਠੀਕ ਆ ਪਵਨੂਰ ਦੀ ਤਬੀਅਤ ਠੀਕ ਆ ਪਵਨੂਰ ਬੜਾ ਯਾਦ ਕਰਦਾ ਤੁਹਾਨੂੰ-
ਅੱਛਾ ਉਹਨੂੰ ਕੋ ਆ ਕੇ ਮਿਲ ਜੇ ਇਕ ਦਿਨ ਲਾ ਜੇ ਸਾਡੇ ਕੋਲ-
ਇੱਕ ਦਿਨ ਠੀਕ ਆ ਮੈ ਭੇਜੂਗੀ ਦੋ ਦਿਨ ਭੇਜੂਗੀ ਦੋ ਤਿੰਨ ਦੇ ਲਈ- ਨਾਲੇ ਫਿਰ ਇਨੀ ਦੂਰ ਦੂਰ ਵਾਰ ਵਾਰ ਆਇਆ ਨੀ ਜਾਦਾ ਫਿਰ ਇਕੋ ਵਾਰੀ ਰਹਿ ਲੂ ਦੋ ਤਿਨ-
ਹਾਂਜੀ ਅਸੀਂ ਓਹੀ ਸੋਚ ਰਹੇ ਸੀ। ਬਲਕਿ ਮੇਰੀ ਭੈਣ ਵੀ ਆਈ ਹੋਈ ਸੀ ਉਹ ਕਹਿਦੀ ਵੀ ਨਾ ਭਾਬੀ ਨੂੰ ਫੋਨ ਕਰਾਗੇ- ਪਵਨੂਰ ਦੀ ਇਨੀ ਯਾਦ ਆ ਰਹੀ ਸੀ ਕਿਉਂਕਿ ਛੋਟੇ ਹੁੰਦੇ ਵੀ ਸਾਡੇ ਕੋਲ ਆ ਜਾਦਾ ਹੁੰਦਾ ਸੀ। ਤੇ ਅਸੀਂ ਇਨਾ ਯਾਦ ਕਰ ਰਹੇ ਸੀ ਅਸੀਂ ਕੇ - ਪਵਨੂਰ ਨੂੰ ਬੁਲਾਵਾਗੇ ਨਾਲ ਭਾਬੀ ਵੀ ਚਲੋ ਦੋ ਦਿਨ ਲਾ ਜਾਣਗੇ- ਤੇ ਵੀਰ ਜੀ ਦਾ ਤੇ ਹੁੰਦਾ ਨੀ ਹੈ ਕਿਉਂਕਿ ਵੀਰ ਜੀ ਦਾ ਤੇ ਚਲੋ ਕਮ ਹੀ ਬਹੁਤ ਹੁੰਦਾ ਹੈ। ਤੇ ਵੀਰ- ਜੀਦਾ ਆਣਾ ਤੇ ਔਖਾ ਹੀ ਹੋ ਜਾਂਦਾ ਹੈ।
ਹਾਂਜੀ ਹਾਂਜੀ ਇੱਕ ਤਾਂ ਨਾ ਕੀ ਗੱਲ ਆ ਅਸੀਂ ਆ ਜਾਈਏ ਛੇਤੀ ਪਰ ਘਰ ਇੰਨਾ ਦੂਰ ਆ ਤ ਇੰਨਾ ਕੁ ਦੂਰ ਆ ਤਾਂ ਮੈਂ ਕਹਿੰਦੀ ਹਾਂ ਹੁਣ ਧੁੱਪ ਦਾ ਵੀ ਟਾਈਮ ਆ ਹਨਾ ਇੰਨੀ ਗਰਮੀ ਪੈ ਰਹੀ ਹੈ, ਇੰਨੀ ਦੂਰ ਕਿਵੇਂ ਜਾਇਆ ਜਾਏ। ਇੱਕ ਕੰਮ ਕਰਿਆ ਕਰੋ, ਤੁਸੀਂ ਵੀ ਜ਼ਰੂਰ ਆਓ।
ਨਹੀਂ, ਆਪਾਂ ਵੀ ਜ਼ਰੂਰ ਆਵਾਂਗੇ। ਜਿਵੇਂ ਹੁਣ ਦੋ ਦਿਨ ਦਾ ਨਾ ਮੌਸਮ, ਥੋੜਾ ਠੀਕ ਦੱਸ ਰਹੇ ਸੀ ਉਹ। ਗੂਗਲ ਵਿੱਚ, ਮੌਸਮ ਥੋੜਾ
ਮੌਸਮ ਤਾਂ, ਅੱਜ ਵੀ ਇੱਥੇ ਵੀ ਠੀਕ ਆ। ਤੁਹਾਡੇ ਉੱਥੇ ਵੀ ਠੀਕ ਆ?
ਅ ਹਾਂ ਜੀ ਹਾਂਜੀ, ਸਾਡੇ ਵੀ ਇੱਥੇ ਥੋੜਾ ਜਿਹਾ ਫਰਕ ਤਾਂ ਪਿਆ ਹੈ, ਸਵੇਰੇ ਤੇ ਬਹੁਤ ਤੇਜ਼ ਧੁੱਪ ਨਿਕਲੀ ਸੀ। ਤੇ ਹੁਣ ਦੇਖਿਆ, ਹੁਣ ਥੋੜਾ ਜਿਹਾ ਬੱਦਲ ਤੇ ਆਇਆ ਥੋੜਾ ਜਹਾ, ਵਧੀਆ ਲੱਗ ਰਿਹਾ ਹੈ ਮੌਸਮ।
ਪਤਾ ਕੀ ਆ, ਬੱਦਲ ਦੀ ਨੀ ਗੱਲ, ਹਵਾ ਵੀ ਚੱਲਣੀ ਚਾਹੀਦੀ ਹੈ। ਹਵਾ ਹੀ ਨਹੀਂ
ਅੱਛਾ, ਨਹੀਂ ਮੈਂ ਬਾਹਰ ਤੇ ਖੈਰ ਗਈ ਨੀ।
ਤੁਸੀਂ ਬਾਹਰ ਆ ਕੇ ਤੁਸੀਂ ਬਾਹਰ ਵੀ ਜੇ ਆ ਗਏ, ਤੁਹਾਡੇ ਆਪਣੇ ਮੌਸਮ ਦਾ ਇੱਥੇ ਦਾ ਫ਼ਰਕ ਹੁੰਦਾ ਦੇਖੋ, ਹਨਾ। ਤੁਹਾਡੇ ਉੱਥੇ ਦਾ ਹੀ, ਹੋਰ ਦੱਸੋ ਤੁਸੀਂ?
ਬਸ ਵਧੀਆ, ਨਾਸ਼ਤਾ ਕਰ ਲਿਆ ਤੁਸੀਂ?
ਨਾਸ਼ਤਾ, ਆਪਾਂ ਕਰਦੇ ਹੀ ਨੀ ਜੀ।
ਅੱਛਾ। ਨਹੀਂ ਹਜੇ ਅਸੀਂ ਕਰਨਾ, ਬਸ ਅੱਜ ਬੱਚੇ ਲੇਟ ਉੱਠੇ ਸੀ ਸਾਡੇ। ਤੇ ਉਹ ਫੇਿਰ ਪਹਿਲੇ ਤਾਂ ਸਵੇਰੇ, ਸਫਾਈਆਂ ਵਗੈਰਾ ਕਰ ਲਿੱਤੀ ਸੀ ਮੰਮੀ ਨੇ, ਫਿਰ ਥੋੜਾ ਜਿਹਾ ਲੇਟ ਹੋ ਗਏ। ਹੁਣ ਦੇਖੋ, ਕੀ ਬਣਾਉਂਦੇ ਹਾਂ।
ਹਮ, ਅੱਛਾ ਹਜੇ ਡਿਸਾਈਡ ਨਹੀਂ ਹੋਇਆ। ਮੈਂ ਤੁਹਾਨੂੰ ਦੱਸ ਦਿੰਦੀ ਹ, ਅੱਜ ਪਨੀਰ ਆਲੇ ਪਰੌਂਠੇ ਬਣਾ ਲੋ ਤੁਸੀਂ। ਸਭ ਤੋਂ ਵਧੀਆ।
ਅੱਛਾ ਭਾਾਬੀ ਜੀ, ਤੁਸੀਂ ਬਹੁਤ ਸਵਾਦ ਬਣਾਉਂਦੇ ਸੀ ਪਨੀਰ ਵਾਲੇ ਪਰੌਠੇ, ਮੈਂ ਸੋਣਿਆ। ਇੱਕ ਵਾਰ ਤੁਸੀਂ ਭੇਜੇ ਵੀ ਸੀ, ਲੈ ਕੇ ਆਏ ਸੀ ਜਦੋਂ ਤੁਸੀਂ ਲਾਸਟ ਟਾਈਮ ਆਏ ਸੀ ਨਾ, ਤੇ ਲੈ ਕੇ ਕੇ ਵੀ ਆਏ ਸੀ। ਉਹ ਕਿੱਦਾਂ ਬਣਾਏ ਸੀ ਤੁਸੀਂ?
ਪਤਾ ਮੈਂ ਕੀ ਤੂੰ ਸਿੱਖੀ ਆ, ਪਨੀਰ ਵਾਲੇ ਪਰਂਠੇ ਬਣਾਉਣੇ, ਤੁਹਾਡੀ ਮੰਮੀ ਕੋਲੋਂ।
ਹਾਂਜੀ, ਨਹੀਂ ਮੈਨੂੰ ਨਹੀਂ ਪਤਾ, ਤੁਸੀਂ ਦੱਸ ਦਿੋ ਪਲੀਜ਼
ਪਨੀਰ ਵਾਲੇ ਪਰੌਂਠੇ 'ਚ, ਕੀ ਕਰਨਾ ਆ। ਪਹਿਲਾਂ ਜੋ ਪਿਆਜ ਆ ਕੱਚਾ ਉਹਨੂੰ ਥੋੜ੍ਹਾ ਜਿਹਾ ਮਤਲਬ ਬਰੀਕ-ਬਰੀਕ ਕੱਟਣਾ, ਮੋਟਾ ਨਹੀਂ ਕੱਟਣਾ, ਬਹੁਤ ਫਾਈਨ ਪਿਆਜ ਚੌਪ ਕਰਨਾ। ਉਸ ਤੋਂ ਬਾਅਦ ਤੁਸੀਂ ਉਹਦੇ ਵਿੱਚ ਦੇਖੋ, ਹਰੀਆਂ ਮਿਰਚਾਂ ਕੁੱਟ ਕੇ ਪਾ ਦੋ ਠੀਕ ਆ। ਫੇਰ ਹਰਾ ਧਨੀਆ ਹੋ ਗਿਆ, ਸੁੱਕਾ ਧਨੀਆ ਪਾਊਡਰ ਹੋ ਗਿਆ। ਉਸ ਤੋਂ ਬਾਅਦ ਨੂਣ ਹੋ ਗਿਆ, ਠੀਕ ਆ ਜੀ। ਜੀਰਾ, ਜੀਰਾ ਪੀਸਿਆ ਹੋਇਆ ਚਾਹੀਦਾ, ਜੀਰਾ ਪਾਊਡਰ ਅਜਵਾੈਣ ਹੋ ਗਈ, ਕਾਲੀ ਮਿਰਚ ਹੋ ਗਈ।
ਭਾਬੀ ਸਾਡੇ, ਨਾ ਸੁੱਕਾ ਤਨੀਆ ਨਹੀਂ ਖਾਂਦੇ। ਨਾ ਉਹ ਜੀਰਾ ਖਾਂਦੇ ਨੇ, ਫੇਿਰ ਰਹਿੰ ਦੀਏ, ਇਹ ਚੀਜ਼ਾਂ ਨਾ ਪਾਈਏ?
ਸੁੱਕਾ ਧਨੀਆ ਨਹੀਂ ਖਾਂਦੇ?
ਨਾ ਸੁੱਕਾ ਤਨਿਆ ਖਾਂਦੀ ਹੀ ਨੀ, ਕੋਈ ਵੀ ਨੀ ਖਾਂਦਾ। ਉਹ ਨਾ ਪਤਾ ਨੀ ਕਹਿੰਦੇ, ਸਵਾਦ ਜਿ ਨੀ ਬਣਦੀ ਆਪਾਂ ਆਲੂਆਂ ਦੇ ਪਰੌਂਠਿਆਂ 'ਚ ਪਾ ਲਈਏ ਸੀ ਇੱਕ ਵਾਰ, ਸੁ ਤਨੀਆਂ, ਤੇ ਕਿਸੇ ਨੇ ਖਾਧੀ ਨੀ ਰੋਟੀ, ਸਾਰੇ ਆਲੂ ਵੇਸਟ ਹੋ ਗਏ ਫੇਿਰ।
ਤੁਹਾਡੇ ਆਲੂ ਖਰਾਬ ਹੋਣੇ ਆ ਅੰਦਰੋਂ ਈ, ਓ ਸੁੱਕਾ ਧਨੀਆ ਤਾਂ ਅੱਛਾ ਈ ਹੁੰਦਾ ਜੀ। ਸੁੱਕਾ ਧਨੀਆ ਤਾਂ ਸੇਹਤ ਲਈ ਈ, ਵੀ, ਏ ਅੱਛਾ, ਰਾਤ ਨੂੰ ਤੁਸੀਂ ਧਨੀਆ, ਸੁੱਕਾ ਧਨੀਆ, ਭਿਉਂ ਕੇ ਰੱਖੋ, ਤਾਂ ਪਾਊਡਰ ਸਵੇਰੇ ਪੀ ਲਓ ਏ ਤਾਂ ਬੋਡੀ ਡੀਟੋਕਸ ਕਰਦਾ ਸੁੱਕੇ ਧਨੀਏ ਵਰਗੀ ਤਾਂ ਰੀਸ ਨੀ, ਹਾਂਜੀ। ਜਾਂ ਤਾਂ ਸਵਾਦ ਦੇਖੋ, ਜਾਂ ਤਾਂ ਸੇਤ ਦੇਖੋ।
ਨਈ-ਨਈ, ਫੇਰ ਜੇ ਅਗਰ ਸੇਹ ਹਾਂ ਜੇ ਸੇਹਤ ਵਾਸਤੇ ਵਧੀਆ, ਫੇਰ ਤੇ ਆਪਾਂ ਜ਼ਰੂਰ ਪਾਵਾਂਗੇ ਜੇ ਸੇਤ ਵਾਸਤੇ ਵਧੀਆ ਏ ਤੇ
ਮੈਂ ਕੇਨੀ ਆ, ਤੁਆਡਾ ਜਿਵੇਂ ਏਨਾ ਸਾਰਾ ਵੇਟ ਵਧੇਆ ਹੋਏਆ, ਮੈਂ ਤਾਨੂੰ ਵਿੱਚ ਦੇਖਿਆ ਸੀ ਤੁਸੀਂ ਤੇ ਸਟੇਟਸ ਪਾਇਆ ਸੀ।
ਥੋਡਾ ਮੇਰੇ ਖਿਆਲ ਕਾਫ਼ੀ ਵੇਟ ਵੱਧ ਗੇਆ, ਤੁਸੀਂ ਬੋਹਤ ਮੋਟੇ ਲੱਗਣ ਲੱਗ ਗਏ ਸੁੱਕਾ ਧਨੀਆ ਆ ਨਾ ਰਾਤ ਦੇ ਟਾਈਮ ਭਿਉ ਕੇ, ਸਵੇਰੇ ਪਾਣੀ ਪੀ ਲਿਆ ਕਰੋ ‌
ਹਾਂਜੀ, ਨਾ ਮੇਰਾ ਤੇ ਵੇਟ ਬੋਤ ਜਾਦਾ ਵੱਧ ਗੇਆ ਓ, ਐਕਚੁਲੀ ਪਤਾ ਕੀ ਏ ਛੁੱਟੀਆਂ ਪੈ ਗੀਆਂ ਤੇ ਬਸ ਬੈਠੇ ਰੈਣਾ- ਬੈਠੇ ਰੈਣਾ, ਕੁੱਛ ਕਰਨਾ ਤੇ ਹੈ ਨੀ, ਜੀਦਾ ਸਿਰਫ ਸਫਾਈਆਂ ਵਗੈਰਾ ਈ ਕਰਦੇ ਆ ਅਸੀਂ ਓਦੇ ਨਾਲ ਇੰਨਾ ਵੇਟ ਵੱਧ ਗੇਆ, ਨਾ ਦੇਖੋ ਯੋਗਾ ਵੀ ਛੁੱ ਛੁੱਟ ਗਈ, ਐਕਸਰਸਾਈਜ਼ ਵਗੈਰਾ ਸਾਰਾ ਕੁੱਛ ਛੁੱਟ ਗੇਆ
ਨਹੀਂ ਨਾ ਐਂ ਨਾ ਛੱਡਣਾ ਨਈ ਚਾਈਦਾ, ਤੁਸੀਂ ਓ ਚ ਜ਼ਰੂਰ ਧਿਆਨ ਦਵੋ ਵੇਟ ਤਾ ਬਦਨ ਈ ਨਈ ਦੇਣਾ, ਸਮਝ ਗਏ ਨਾ, ਹਜੇ ਅ ਏ ਤੁਆਡੇ ਜੇੜੇ ਸਿਸਟਰ ਆ ਬੜੇ ਆਪਣੇ ਸਮਾਇਲੀ ਓ ਬਿਲਕੁਲ ਮੇਨਟੇਨ ਆ, ਦੇਖੋ ਜਮਾ ਪਤਲੇ ਆ ਬੋਹਤ ਪਤਲੇ ਹੋ ਗਏ ਓ ਤਾਂ, ਠੀਕ ਆ ਓਨਾਂ ਨੂੰ ਕਹੋ ਤੁਸੀਂ ਥੋੜਾ ਜੇਹਾ ਵੇਟ ਗੇਨ ਕਰੋ, ਤੇ ਤੁਸੀਂ ਥੋੜਾ ਜੇਹਾ ਸਿਮੀ ਵੇਟ ਘਟਾਓ, ਦੇਖੋ
ਹਾਂਜੀ, ਨਈ ਘਟਾਵਾਂਗੀ ਮੈਂ, ਬਾਕੀ
ਦਮਨ ਵੀ ਬੋਹਤ ਜ਼ਾਦਾ ਅੱਗੇ ਨਾਲੋਂ ਕਮਜ਼ੋਰ ਲੱਗ ਰਏ ਮੈਂਨੂੰ ਦੇਖਿਆ ਮੈਂ ਅੱਜ ਓਦੀ ਫੋਟੋ, ਵੇਟ ਵਧਾਣਾ, ਵੇਟ ਘਟਾਣਾ ਸਾਡੇ ਹੱਥ ਚ ਆ।
ਹਮ। ਬਸ ਓ ਪੇਲੇ ਤਾਂ ਏ ਹੁੰਦਾ ਸੀ ਚਲੋ ਅ, ਹੁਣ ਤੇ ਪਤਾ ਕੀ ਹੋ ਗੇਆ ਵੀਕਲ ਆ ਗਏ ਨੇ, ਕਿ ਜਿੱਥੇ ਵੀ ਜਾਣਾ ਚਲੋ, ਏ ਚੱਕੋ ਐਕਟਿਵਾ ਚੱਕੋ ਜਾਂ ਕੁਛ ਸਮਾਨ ਲੈਣ ਜਾਣਾ, ਏ ਕੋਲ ਵੀ ਜਾਣਾ ਤਾਂ ਵੀ ਐਕਟਿਵਾ ਤੇ ਓ ਪੈਦਲ ਤੇ ਅਸੀਂ ਜਾਂਦੇ ਨੀ, ਪੇਲਾਂ ਏਦਾਂ ਹੁੰਦਾ ਸੀ, ਪੇਲਾਂ ਨਹੀਂ ਸੀ ਸਾਡੇ ਕੋਲ ਐਕਟਿਵ ਆ ਤੇ ਅਸੀਂ ਪੈਦਲ ਈ ਫੇਰ ਜਾਂਦੇ ਸੀ, ਜਿੱਥੇ ਵੀ ਜਾਣਾ ਪੈਦਲ ਕਰ ਲੇਆ ਵੀ, ਜੇਕਰ ਜ਼ਾਦਾ ਦੂਰ ਹੈਗੇ ਤੇ ਚਲੋ ਬਾਹਰਲੀ ਓ ਥ੍ਰੀ ਵੀਕਲ, ਫੋਰ ਵੀਕਲ ਲੈ ਲੇਆ ਹੁਣ ਐਕਟਿਵਾ ਆ ਗਈ ਆ ਕੋਲ, ਤੇ ਹੁਣ ਜਿੱਥੇ ਵੀ ਜਾਣਾ ਤੇ ਐਕਟਿਵਾ ਚੱਕੋ
ਏਵੀ ਤਾਂ ਦੁਨੀਆਂ ਦਾ ਮੈਂ ਕੇਨੀ ਆ, ਦੁਨੀਆਂ ਨੇ ਮੈਂ ਤੁਆਨੂੰ ਦੱਸਦੀ ਆ, ਜੇ ਸਾਡੇ ਕੋਲ ਫੈਸਿਲਿਟੀ ਆ ਗਈ ਆ, ਤਾਂ ਏਦਾ ਏ ਮਤਲ ਮਤਲਬ ਨਈ ਕੀ ਅਸੀਂ ਸਾਡੇ ਸਰੀਰ ਨਾਲ ਖਿਲਵਾੜ ਕਰੀਏ, ਹੁਣ ਜਾਪਾਨ ਦੇ ਵਿੱਚ ਦੇਖਲਓ ਤੁਸੀਂ, ਉੱਥੇ ਮੋਸਟਲੀ ਲੋਕ ਪੈਦਲ ਹੀ ਤੁਰਦੇ ਆ।
ਹਾਂ
ਤੇ ਇੱਕ ਜਪਾਨ, ਜਪਾਨ ਇੱਕ ਇਕਮਾਤਰ ਏਦਾਂ ਦਾ, ਏਦਾਂ ਦੀ ਕੰਟਰੀ ਆ ਕੀ ਓਥੇ ਦੇ ਲੋਕ ਸੌ-ਸੌ ਸਾਲ ਤੋਂ ਬਾਅਦ ਵੀ ਫਿੱਟ ਰਹਿੰਦੇ ਆ, ਕੋਈ ਕੈ ਨੀ ਸਕਦਾ ਵੀ ਏ ਸੌ ਸਾਲ ਦਾ ਕਿਉਂਕਿ ਓ ਇੱਕ ਤਾਂ ਹਾਂਜੀ ਜਪਾਨ ਦੇ ਵਿੱਚ ਕੀ ਐ ਜਾਂਦਾ ਲੋਗ ਪੈਦਲ ਚੱਲਦੇ ਐਂ। ਔਰ ਸਭ ਤੋਂ ਜ਼ਿਆਦਾ ਟੈਕਨੀਕ ਓਨਾਂ ਦੇ ਕੋਲ ਐ ਦੇਖੋ
ਅੱਛਾ।
ਓਨਾਂ ਕੋਲ ਫੈਸਿਲਿਟੀ ਆ ਓ ਕੁਛ ਵੀ ਕਰ ਸਕਦੇ ਪਰ ਓਨਾਂ ਨੇ ਆਪਣੇ ਸ਼ ਰੀਰ ਨੂੰ ਐਵੇਂ ਦਾ ਬਣਾਯਾ ਹੋਯਾ ਕਿ ਕੋਈ ਵੀ ਚੀਜ਼ਾਂ ਦੀ ਫੈਸਿਲਿਟੀ ਨੂੰ ਗਲਤ ਇਸਤੇਮਾਲ ਨਈ ਕੀਤਾ। ਸਾਡੇ ਐਥੇ ਤਾਂ ਜੇ ਦੋ ਕਦਮ ਵੀ ਜਾਣਾ ਤਾਂ ਅਸੀਂ ਐਕਟੀਵਾ ਚੱਕ ਲੈਂਣੇ ਆਂ।
ਹਾਂ ਓਈ ਕੈ ਰੀ ਆ ਨਾ ਵੀ ਹੁਣ ਤਾਂ ਦੇਖੋ ਪੈਲਾਂ ਨਈ ਸੀ ਤੇ ਪੈਦਲ ਚਲੇ ਜਾਂਦੇ ਸੀ। ਹੁਣ ਏਦਾਂ ਹੋ ਕੇ ਐਕਟਿਵਾ ਲਤੀ ਆਪਾਂ ਨਵੀ ਤੇ ਹੁਣ ਜਿੱਥੇ ਵੀ ਜਾਣਾ ਐਕਟਿਵਾ ਚੋਂਕ ਹੁਣ ਦੇਖੋ ਏ ਵੀ ਏ ਪੈਟਰੋਲ ਵੀ ਤੇ ਵੇਸਟ ਹੋ ਰੇਆ ਓ ਚੀਜ਼ ਨਾ ਅਸ
ਦੇਖੋ ਪੈਟਰੋਲ ਵੇਸਟ ਠੀਕ ਆ, ਮਨੀ ਵੇਸਟ ਠੀਕ ਐ ਜੀ। ਪੋਲਿਊਸ਼ਨ ਅਲੱਗ ਸਾਡੇ ਜਿੰਨਾ ਇੰਡੀਆ ਦਾ ਪੋਲਿਊਸ਼ਨ ਜਿੰਨਾ ਇੱਥੇ ਪੋਲਿਊਸ਼ਨ ਆ ਨਾ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
ਓਨਾਂ ਕਿੱਥੇ ਨੀ ਹੋਣਾ ਦੇਖੋ ਸਾਡੇ ਐਥੇ ਆਵਾਜ਼ਾਂ ਦਾ ਪੋਲਿਊਸ਼ਨ ਸਾਡੇ ਐਥੇ ਮੈਂ ਕਹਿੰਣੀ ਆ ਹਾਂ ਏਂਨੇ ਜ਼ਿਆਦਾ ਧੂੰਏ-ਧਾਂਏ ਇੰਨੀ ਜ਼ਿਆਦਾ ਮਿੱਟੀ-ਕੱਟਾ ਕੁਛ ਬੀ ਸਾਫ਼ ਨਈ ਰੇਆ। ਸਾਡੇ ਏਥੇ ਸਵੇਰੇ ਛੇ ਵਜੇ ਨੀ ਚੀਜ਼ਾਂ ਸਾਫ਼ ਹੋਰ ਦੱਸੋ ਤੁਸੀਂ
ਹੂੰ। ਬਿਲਕੁਲ ਨੀ ਦੇਖੋ ਬਾਹਰ ਨਾ ਗਲੀਆਂ ਵਿੱਚ ਵੀ ਨਾ ਮਤਲਬ ਕੂੜਾ ਵਗੈਰਾ ਪਿਆ ਰਹਿੰਦਾ। ਚੱਕਣ ਆਂਦੇ ਨੇ ਨੋ ਡਾਊਟ ਚੱਕਦੇ ਵੀ ਨੇ ਬਟ ਫੇਰ ਵੀ ਦੇਖੋ ਜੇੜੇ ਲੋਕਾਂ ਨੇ ਗੰਦ ਪਾਣਾ ਓ ਤੇ ਪਾ ਈ ਦਿੰਦੇ ਨੇ ਨਾ।
ਤੁਸੀਂ ਮੰਨੋਗੇ ਨੀ ਅੱਜ-ਕੱਲ ਕੂੜੇ ਵਾਲੇ ਵੀ ਡੇਲੀ ਨੀ ਆਰੇ।
ਅੱਛਾ ਤੁਆਡੇ ਓਥੇ ਨੀ ਆਂਦੇ।
ਨਈ ਜੀ ਅਸੀਂ ਹੁਣ ਕੰਪਲੇਂਨ ਕੀਤੀ ਆ ਨਗਰ ਪਾਲਿਕਾ ਚ ਯੇਹੇ ਏ ਤੁਹਾਡੇ ਇਥੇ ਸਾਨੂੰ ਨੀ ਪਤਾ ਕੀ ਰਜਿਸਟਰ ਕਰਾਦੇ ਪਰ ਸਾਡੇ ਇਥੇ ਫੈਸਿਲਿਟੀਜ ਨਈ ਦਿੰਦੇ। ਰੋਜ਼ ਨਹੀਂ ਆਂਦੇ।
ਸਾਡੇ ਇੱਥੇ ਤਾਂ ਅਗਰ ਜਿਸ ਦਿਨ ਨਈ ਆਂਦੇ ਫਿਰ ਉਸ ਦਿਨ ਤੇ ਚਲੋ ਸਾ ਨਾਲ ਦੀ ਨਾਲ ਈ ਔਨਲਾਈਨ ਅੱਜ-ਕੱਲ ਕੰਪਲੇਂਟਾਂ ਹੋ ਗਈਆਂ ਵੀ ਸਾਰਾ ਕੁਛ ਔਨਲਾਈਨ ਚੱਲ ਗਿਆ। ਅਪਾਂ ਤੇ ਫੋਨ ਕਰ ਦਿਣੇ ਆ ਤੇ ਨਾਲ ਅਗਲੇ ਦਿਨ ਪੈ ਇਕ ਦਿਨ ਓ ਪਰ ਲਿਖਦੇ ਨੇ ਓ ਰਜਿਸਟਰ ਕਰਦੇ ਨੇ ਕੰਪਲੇਂਟ ਫਿਰ ਅਗਲੇ ਦਿਨ ਜਦ ਫੇਰ ਨੀ ਆਦੇ ਫੇਰ ਅਸੀਂ ਦੋਬਾਰਾ ਕਰ ਦਿੰਣੇ ਆ ਫ਼ੋਨ ਕਿ ਅੱਜ ਵੀ ਨੀ ਆਏ ਤੁਆਡੇ ਤੇ ਬੰਦੇ। ਫੇਰ ਉਹ ਪੇਜਦੇ ਨੇ ਵੀ ਹਾਂ ਜ਼ਰੂਰ ਪੇਜਾਂਗੇ ਫਿਰ ਓਨਾ ਨੂੰ ਡਰ ਹੁੰਦਾ ਨਾ ਆਪਣੀ ਨੌਕਰੀ ਦਾ ਵੀ ਡਰ ਹੁੰਦਾ।
ਬਿਲਕੁਲ ਮੈਂ ਕੈਣੀ ਆ ਏਨਾਂ ਦੀ ਇੰਨੀ ਕੁ ਪਚਾਨ ਆ ਏਹ ਘ ਪੈਸੇ-ਪੂਸੇ ਦੇ ਦੂ ਕੇ ਸਭ ਸਹੀ ਕਰਾ ਦਿੰਦੇ ਆ। ਸਿਸਟਮ ਏਨਾ ਖ਼ਰਾਬ ਹੋਇਆ ਪਯਾ। ਆਪਣੇ ਇੰਡੀਆ ਦਾ ਤਾਂ ਜ਼ਿਆਦਾ ਈ ਬੇੜਾ ਗਰਕ ਐ ਦੇਖੋ ਜੀ।
ਹੂੰ। ਅੱਜ ਕੱਲ੍ਹ ਨਾ ਇਹੀ ਯੋਗਿਆ ਪੈਸੇ ਲੈ ਲੋ ਤੇ ਉਹ ਕੰਮ ਕਰ ਦੇਣਗੇ ਪੈਸੇ ਨਹੀਂ ਦਓਗੇ ਤੇ ਉਹ ਨਹੀਂ ਕਰਦੇ ਫੇਰ ਕੰਮ।
ਅੱਜ ਦੇ ਟਾਈਮ 'ਚ ਬਸ ਇੰਡੀਆ ਦਾ ਇਹ ਹਾਲ ਆ ਕੀ ਤੁਸੀਂ ਪੈਸੇ ਦੇ ਹਰ ਇੱਕ ਚੀਜ਼ ਕਰਵਾ ਸਕਦੇ ਹੋ ਪੈਸੇ ਫੇਕੋ ਤੁਸੀਂ ਬੜੇ ਤੋਂ ਬੜਾ ਕ੍ਰਾਈਮ ਛੁਪਾ ਸਕਦੇ ਓ ਏਦਾਂ।
ਹੂੰ ਓਈ। ਗਰੋਥ ਤੇ ਹੋਈ ਐ ਇੰਡੀਆ ਦੀ ਐਸੀ ਗੱਲ ਨਈ ਗਰੋਥ ਨਈ ਹੋਈ ਗਰੋਥ ਵੀ ਹੋਈ ਐ। ਬਟ ਕੁਛ ਹਾਂ ਕੁਛ ਗੱਲਾਂ ਤੋਂ ਗ਼ਲਤ ਵੀ ਤੇ ਗਰੋਥ ਹੋ ਰਈ ਐ। ਨਾ ਫਿਰ
ਸਾਡੇ ਇੰਡੀਆ ਚ ਜੇ ਦੱਸ। ਚੀਜ਼ਾਂ ਦੇ ਲਈ ਗਰੋਥ ਹੋਈ ਆ ਤਾਂ ਸੋਚੋ, ਚਾਲੀ ਚੀਜ਼ਾਂ ਗਲਤ ਹੋ ਰਈਆਂ ਨੇ।
ਹੂੰ-ਹੂੰ। ਚਲੋ ਠੀਕ ਐ ਭਾਬੀ ਜੀ ਤੁਸੀਂ ਭੇਜਣਾ ਭਵਨੂਰ ਨੂੰ ਹੈਨਾ ਠੀਕ। ਓਕੇ, ਸਤਿ ਸ੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।